ਹੈਲੋ
ਹੈਲੋ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
ਹੋਰ ਕੀ ਹਾਲ ਏ ਸਭ ਵਧੀਆ
ਵਧੀਆ ਸਭ ਵਧੀਆ ਤੁਸੀਂ ਦੱਸੋ ਕਿਵੇਂ ਹੋ
ਬਸ ਬਸ ਵਧੀਆ ਵਧੀਆ
ਅੱਛਾ ਜੀ ਹੋਰ ਬਸ ਬਾਰਿਸ਼ ਵਗੈਰਾ ਬਹੁਤ ਹੋ ਗਈ ਗੰਦਗੀ ਬਹੁਤ ਹੋ ਗਈ ਸੀਗੀ ਹੁਣ ਹਨੇਰੀ ਤੁਫਾਨ ਦੇ ਨਾਲ ਮੈਂ ਸਫਾਈਆਂ ਕਰ ਰਹੀ ਸੀਗੀ ਹੁਣ
ਬਸ ਬਸ ਤੁਹਾਨੂੰ ਪਤਾ ਤਾਂ ਹੈ ਬਸ ਹਲਕੀ ਜਿਹੀ ਹਨ੍ਹੇਰੀ ਵੀ ਕੀ ਚੱਲ ਜਾਂਦੀ ਹੈ ਮਿੱਟੀ ਮਿੱਟੀ ਹੋ ਜਾਂਦੀ ਹੈ ਅੰਦਰ ਵੀ ਬਾਹਰ ਵੀ ਫੇਰ ਉਹਨੂੰ ਫੇਰ ਉਹਨੂੰ ਫੜ ਕੇ ਝਾੜੂ ਦੇ ਨਾਲ ਬਸ ਉਹਨੂੰ ਸਫ਼ਾਈ ਕਰੋ
ਹਾਂਜੀ ਖਿੜਕੀਆਂ ਦਰਵਾਜੇ ਸਭ ਬਹੁਤ ਗੰਦਾ ਹੋ ਜਾਂਦਾ
ਬਸ ਉਹ ਤਾਂ ਹੋ ਜਾਂਦਾ ਸ਼ ਤੁਹਾਨੂੰ ਅਗਰ ਮਤਲਬ ਜਿਵੇਂ ਉਹ ਤੂਫਾਨ ਚੱਲਦਾ ਨਾ ਉਹਦੇ ਨਾਲ ਤਾਂ ਸਿਰਫ ਤੁਹਾਨੂੰਹ ਮਿੱਟੀ ਕੱਟ ੱਟਾ ਆਉਂਦਾ ਆ ਤੇ ਜਦੋਂ ਬਾਰਿਸ਼ ਆ ਜਾਂਦੀ ਹੈ ਨਾ ਬਾਅਦ ਚੋਂ ਉਹ ਫੇਿਰ ਮਿੱਟੀ ਦੇ ਉੱਤੇ ਪਾਣੀ ਹਨਾ ਹੋ ਜਾਂਦਾ ਉਹ ਫੇਿਰ ਗਿੱਲਾ ਗਿੱਲਾ ਚਿਪ ਚਿਪ ਜਿਹਾ ਹੋ ਜਾਂਦਾ ਉਹ ਸਾਫ਼ ਕਰਨ ਵੇਲੇ ਨਾ ਬੜਾ ਔਖਾ ਹੋ ਜਾਂਦਾ ਜੰਮ ਜਾਂਦੀ ਹੈ ਮਿੱਟੀ ਵੀ ਨਾਲ ਉਹਨੂੰ ਫੇਿਰ ਹੋਰ ਪਾਣੀ ਉੱਤੇ ਮਾਰ ਮਾਰ ਕਰਕੇ ਘਰੇੜ ਕੇ ਫੇਿਰ ਸਾਫ਼ ਕਰਨੀ ਪੈਂਦੀ ਹੈ ਸਾਡੇ ਵੀ ਇੱਥੇ ਇੰਨੀ ਬਾਰਿਸ਼ ਹੋਈਏ ਬਾਰਿਸ਼ ਹੋ ਕੇ ਫੇਿਰ ਬਾਅਦ ਚ ਇੰਨਾ ਚਿੱਕੜ ਪੈ ਗਿਆ ਸਾਰਾ ਗੰਦਗੀ ਫਿਰ ਪੂਰਾ ਸਾਫ ਕੀਤਾ ਮੈਂ ਕਿਹਾ ਬਸ ਇਹਦੇ ਵਿੱਚ ਹੀ ਸਾਡਾ ਟਾਈਮ ਨਿਕਲ ਜਾਂਦਾ ਪਹਿਲੇ ਅਸੀਂ ਸਵੇਰੇ ਕਿਚਨ ਵੱਲ ਹੁੰਦੇ ਹਾਂ ਕਿਚਨ ਵੀ ਦੇਖੋ ਸਾਫ਼ ਕਿ ਕਰਨੀ ਕਿੰਨੀ ਜ਼ਰੂਰੀ ਹੈ ਦੇਖੋ ਹਰ ਇੱਕ
ਹਾਂ ਉਦੋਂ ਤਾਂ ਫੇਿਰ ਬੇਸਿਕ ਅਸੀਂ ਖਾਣਾ ਹੀ ਬਣਾਉਣਾ ਜਿਹੜਾ ਖਾਣਾ ਫੇਿਰ ਉਹਦੇ ਲਈ ਤਾਂ ਸਫ਼ਾਈ ਬਹੁਤ ਜ਼ਿਆਦਾ
ਬਿਲਕੁਲ ਬਿਲਕੁਲ ਹ ਵੈਸੇ ਅੱਜ ਕੱਲ੍ਹ ਨਾ ਲੋਕੀ ਹਾਈਜੀਨ ਹੋ ਗਏ ਨੇ ਬਹੁਤ ਜ਼ਿਆਦਾ ਹਨਾ ਹਰ ਇੱਕ ਚੀਜ਼ਾਂ ਸਾਫ਼ ਨਤ ਕਈ ਲੋਕ ਤਾਂ ਇਏਦਾਂ ਹੁੰਦੇ ਨੇ ਜਿਵੇਂ ਉਹਨਾਂ ਨੂੰ ਆਦਤ ਹੁੰਦੀ ਹੈ ਨਾ ਮਤਲਬ ਪ੍ਰੋਪਰ ਤਰੀਕੇ ਨਾਲ ਆਪ ਮੈਂ ਮੈਂ ਤੁਹਾਨੂੰ ਆਪਣੀ ਇਗਜਾਮਪਲ ਦੇਿੰਦੀ ਹਾਂ ਹੁਣ ਮੈਨੂੰ ਜਿਵੇਂ ਆਦਤ ਤੇ ਆਪਣੇ ਸਵੇਰੇ ਉੱਠ ਕੇ ਮੈਨੂੰ ਹੋਏਗਾ ਕਿ ਸਭ ਤੋਂ ਪਹਿਲਾਂ ਜਿਹੜੀ ਮੇਰੀ ਬਲੈਂਕਟ ਹੋਏਗੀ ਨਾ ਉਹਨੂੰ ਮੈਂ ਤੈਅ ਲਾਉਂਦੀ ਹ ਉਹਨੂੰ ਤੈਅ ਲਾ ਕੇ ਪੂਰਾ ਰੂਮ ਸਾਫ਼ ਕਰਨਾ ਰੂਮ ਸਾਫ਼ ਕਰਨ ਤੋਂ ਬਾਅਦ ਆਪਣਾ ਬਾਰੀ ਪੋਚਾ ਸਭ ਕਰਕੇ ਫਿਰ ਮੈਂ ਨਹਾਣਾ ਫਿਰ ਮੈਂ ਫਰੈਸ਼ ਹੋਣਾ ਫੇਰ ਮੈਂ ਆਪਾਂ ਆਪਣਾ ਕੰਮ ਕਰਨਾ ਮੈਨੂੰ ਪਹਿਲੇ ਰੂਮ ਸਾਫ਼ ਕਰਨਾ ਹੁੰਦਾ ਹੈ
ਹਮ ਗੰਦਗੀ ਫੇਿਰ ਵਧੀਆ ਨ ਲੱਗਦੀ ਹੈਗੀ ਸਾਰਾ ਹੌਜ ਪੌਚਿ ਹੋਇਆ ਬਾਰ ਬਾਰ ਉ ਸਲੰਗੋ
ਬਿਲਕੁਲ ਬਿਲਕੁਲ ਮੈਂ ਤੇ ਕਈ ਏਦਾਂ ਦੇ ਲੋਕ ਦੇਖੇ ਨੇ ਮੀਨਸ ਜਿਵੇਂ ਆਪਾਂ ਸਵੇਰੇ ਝਾੜੂ ਪੋਚਾ ਕਰ ਲੈਂਣੇ ਹਾਂ ਹਨਾ ਦੇਖੋ ਸਾਫ਼ ਸਫ਼ਾਈ ਕਰ ਲੋ ਫੇਰ ਤੁਸੀਂ ਦੂਸਰਾ ਕੰਮ ਫੜੋ ਹਰੇਕ ਕੰਮ ਦੇ ਵਿੱਚ ਸਾਫ਼ ਸਫ਼ਾਈ ਹੈਗੀ ਭਾਵੇਂ ਤੁਸੀਂ ਉਹਨੂੰ ਕਮਰੇ ਚ ਲਾ ਲਓ ਭਵੇਂ ਉਹਨੂੰਸੀਂਾਹਰ ਲਾ ਲਓ ਭਾਵੇਂ ਉਹਨੂੰ ਤੁਸੀਂ ਕਿੱਤੇ ਵੀ ਲਾ ਲ ਲੋ ਹਨਾ ਤੇ ਲੋਕੀ ਮੈਂ ੱਦਾਂ ਵੇਖੇ ਜਿਵੇਂ ਮਤਲਬ ਬਾਰੀ ਪੋਚਾ ਕਰਨਾ ਹੁੰਦਾ ਨਾ ਦੇਖੋ ਸਵੇਰ ਸਵੇਰ ਦਾ ਟਾਈਮ ਹੁੰਦਾ ਆ ਕਈ ਏੱਦਾਂ ਦੇ ਹੁੰਦੇ ਨੇ ਮਤਲਬ ਦੁਪਹਿਰੀ ਇੱਕ ਇੱਕ ਡੇਢ ਡੇਢ ਵਜੇ ਨਾਲ ਬਾਰੀ ਪੋਚੇ ਲਾਉਂਦੇ ਨੇ ਦੇਖੋ ਤੁਸੀਂ ਉਹਨਾਂ ਨੇ ਕਿੰਨਾ ਹੀ ਕੰਮ ਪਾ ਕੇ ਰੱਖਿਆ
ਅੱਧਾ ਦਿਨ ਲੰਘ ਹੀ ਜਾਂਦਾ ਅੱਧਾ ਦਿਨ ਤਾਂ ਲੰਘ ਹੀ ਜਾਂਦਾ ਗੰਦਗੀ ਚ ਰਹਿ ਕੇ ਹਮ ਕੋਈ ਫਾਇਦਾ ਨੀ ਉਹਦਾ
ਕਿ ਤੁਸੀਂ ਇਗਜਾਮਪਲ ਕਿਚਨ ਦੀ ਵੀ ਲੈ ਲਓ ਕਿਚਨ ਚ ਵੀ ਅਸੀਂ ਕੋਈ ਕੰਮ ਕਰਦੇ ਹਾਂ ਹਨਾ ਜਿਵੇਂ ਕੋਈ ਉੱਥੇ ਕੂੜਾ ਸਾਈਡ ਤੇ ਅਸੀਂ ਇਕੱਠਾ ਕਰੀ ਜਾਂਦੇ ਹਾਂ ਇੱਥੇ ਕੰਮ ਕਰੀ ਜਾਂਦੇ ਹਾਂ ਪੰਜ ਦਸ ਮਿੰਟ ਬਾਦ ਤੁਸੀਂ ਅਗਰ ਕੂੜਾ ਤੋਂ ਨਾ ਚੁੱਕਿਆ ਤੁਹਾਨੂੰ ਉੱਥੇ ਮੱਖੀਆਂ ਮੱਛਰ ਅਸ ਏਦਾਂ ਦੀ ਗੰਦਗੀ ਆਉਣੀ ਸ਼ੁਰੂ ਹੋ ਜਾਂਦੀ ਹੈ
ਸਹੀ ਗੱਲ ਹਮ ਬਿਮਾਰੀਆਂ ਵੀ ਹੁੰਦੀਆਂ ਫੇਰ ਇਹ ਮੱਛਰ ਮੱਖੀਆਂ ਨਾਲ ਫ ਬਿਮਾਰੀਆਂ ਵੀ ਬਹੁਤ ਹੁੰਦੀਆਂ ਨੇ ਨਾ ਕਿੰਨੀਆਂ ਬਿਮਾਰੀਆਂ ਫੈਲ ਗਈਆਂ ਹੈ ਅੱਜ ਕੱਲ ਤਾਂ ਡੇਂਗੂ ਦੇਖੋ ਕਿੰਨਾ ਵੱਧ ਰਿਹਾ ਹਨਾ ਲੋਕ ਮੱਛਰ ਵੀ ਕੂਲਰ ਵਗੈਰਾ ਵੀ ਨੀ ਸਾਫ਼ ਕਰਦੇ ਪਾਣੀ ਨੀ ਕੱਢਦੇ ਦੇਖੋ ਡੇਂਗੂ ਦੀ ਨ
ਹਾਂਜੀ ਹਾਂਜੀ ਹਾਂਜੀ ਪਹਿਲੇ ਪਿੱਛੇ ਬਿਲਕੁਲ ਬਿਲਕੁਲ ਪ ਛਨੀ ਸੋਚ ਤੁਸੀਂ ਕਿੰਨੀ ਕੁ ਏਦਾਂ ਦੀ ਬਿਮਾਰੀ ਹੋ ਗਈ ਸਾਫ਼ ਸਫ਼ਾਈ ਨ ਲੋਕੀ ਕਰਦੇ ਸੀ ਰੱਖ ਦੇ ਸੀ ਜਿਵੇਂ ਇਹ ਦੇਖੋ ਤੁਸੀਂ ਬਾਹਰ ਦੇਖਿਆ ਹੋਣਾ ਹਨਾ ਖੰਭਿਆਂ ਦੇ ਕੋਲ ਵੀ ਕਿੰਨਾ ਜ਼ਿਆਦਾ ਲੋਕੀ ਉੱਥੇ ਹੀ ਗੰਦ ਪਾ ਦਿੰਦੇ ਨੇ ਸਾਰੇ ਕੋੋ ਉੱਥੇ ਤਾਂ ਸਫ਼ਾਈ ਨੀ ਨਾ ਹੁੰਦੀ ਹੁਣ ਗਲੀ ਚ ਵੀ ਸਫ਼ਾਈ ਕਰਨ ਨੀ ਕੋਈ ਆਉਂਦਾ ਮਹੱਲਿਆਂ ਵਿੱਚ ਫੇਿਰ ਉਹਨਾ ਨੂੰ ਕੰਪਲੇਂਟ ਪਾਓ ਤੇ ਫੇਰ ਉਹ ਕਿਤੇ ਆਉਂਦੇ ਨੇ ਆ ਕੇ ਸਫਾਈਆਂ ਕਰਦੇ ਨੇ
ਹਾਂ ਕਰਦੇ ਵੀ ਆ ਫੇਿਰ ਇੱਕ ਵਾਰ ਕਰ ਜਾਂਦੇ ਫੇਰ ਨੀ ਮਹੀਨਾ ਦੇਖਦੇ ਉਹ
ਫਰ ਮੁੜ ਕੇ ਉਹ ਸ਼ਕਲ ਨਹੀਂੀ ਦਿਖਾਉਂਦੇ ਨੇ ਗਏ ਕਿੱਥੇ ਨੇ ਉਹ ਇੱਕ ਵਾਰ ਉਹ ਵੀ ਕੰਪਲੇਨ ਕਰੋ ਨਾ ਉਹਨਾਂ ਨੂੰ ਫੇਰ ਫੇਰ ਆਉਂਦੇ ਨੇ ਉਹ ਵਰਨਾ ਕਿਥੇ ਆਉਂਦੇ ਨੇ ਸਾਡੇ ਇੱਥੇ ਏਦਾਂ ਹੀ ਹੋਇਆ ਨਾ ਬਾਹਰ ਬਿਲਕੁਲ ਸਾਡੇ ਘਰ ਦੇ ਥੋੜਾ ਜਿਹਾ ਕੋ ਅੱਗੇ ਜਾ ਕੇ ਨਾ ਤ ਖੰਬਾ ਸੀ ਉੱਥੇ ਨਾ ਸਪੈਸ਼ਲੀ ਨਾ ਹਜੇ ਇੱਥੇ ਲਿਖਿਆ ਵੀ ਹੋਇਆ ਸੀ ਮ ਇਥੇ ਗੰਦ ਗੁੰਦ ਨਾ ਸੁੱਟਿਆ ਕਰੋ ਤੁਸੀਂ ਕੁਛ ਵੀ ਪਰ ਤੁਹਾਨੂੰ ਪਤਾ ਆ ਲੋਕਿਆ ਨੇ ਜਿੱਥੇ ਪੜ੍ਹਿਆ ਹੁੰਦਾ ਨਾ ਉੱਥੇ ਹੀ ਗਣ ਸੁੱਟਦੇ ਨੇ ਤੇ ਉੱਥੇ ਨਾ ਉਹਨਾਂ ਨੇ ਕੀ ਕਰਨਾ ਰੋਟੀ ਜ ਮਤਲਬ ਬਹੀਆਂ ਸੁੱਟੀਆਂ ਹੋਈਆਂ ਹੋਰ ਗੰਦ ਸੁੱਟਿਆ ਹੋਇਆ ਉਹਨਾਂ ਨੇ ਲੋਕਾਂ ਨੇ ਹੁਣ ਉੱਥੇ ਇੰਨਾ ਮੱਛਰ ਹੋ ਗਿਆ ਦੇਖੋ ਉਹਦੇ ਨਾਲ ਦੀ ਤਾਂ ਬਿਮਾਰੀ ਫੈਲਣੀ ਹੈ ਨਾ ਹੁਣ ਇਹ ਤਾਂ ਹੈ ਨੀ ਜਿਹਦੇ ਘਰ ਦੇ ਸਾਹਮਣੇ ਉਹਦੇ ਘਰ ਹੀ ਸਾਹਮਣੇ ਗੰਦ ਆਏਗਾ। ਨਹੀਂ ਨਾ, ਫੈਲਣਾ ਤਾਂ ਉਹਨੇ ਸਾਰਾ ਫੇਰ ਉਹ ਬੜੀ ਮੁਸ਼ਕਿਲ ਨਾਲ ਫਿਰ ਫੋਨ ਕੀਤਾ ਉਹਨਾਂ ਨੂੰ ਫਿਰ ਉਹ ਆਏ ਫਿਰ ਮਹੱਲੇ ਵਾਲਿਆਂ ਨੂੰ ਸਮਝਾਇਆ। ਮੈਂ ਕਿਹਾ ਸਵੇਰੇ ਅਗਰ ਕੂੜੇ ਵਾਲਾ ਆਉਂਦਾ ਏ ਉਹਨੇ ਉਹਨੇ ਵੀ ਅਗਲੇ ਬੰਦੇ ਨੇ ਵੀ ਨਾ ਦੋ ਲਿਫਾਫੇ ਲਾਏ ਹੁੰਦੇ ਨੇ ਦੇਖਿਓ ਹਨ ਨਾ ਤੁਸੀਂ ਹਨਾ। ਇੱਕ ਚ ਸੁੱਕਾ ਗਿੱਲਾ ਪਾਉਣ ਦਾ ਮੈਂ ਕਿਹਾ ਤੁਸੀਂ ਉਹਦੇ ਚ ਸੁ ਤ ਬਾਹਰ ਕਿਉਂ ਵੇਸਟ ਕਰਨਾ।
ਹਾਂ, ਜੀ। ਸਫ਼ਾਈ ਤਾਂ ਦੇਖੋ ਹਰ ਤਰ੍ਹਾਂ ਦੀ ਜ਼ਰੂਰੀ ਹੈ ਹਨਾ। ਸ- ਸਫ਼ਾਈ ਤਾਂ ਸਾਡੇ ਸਰੀਰ ਦੀ ਵੀ ਜਰੂਰੀ ਹੈ ਮੈਂ ਕਈ ਲੋਕਾਂ ਨੂੰ ਦੇਖਿਆ ਮਤਲਬ। ਕਿੰਨੇ, ਬਿਲਕੁਲ ਲੇਡੀਜ਼ ਤਿਆਰ ਹੋਈਆਂ ਹੁੰਦੀਆਂ ਬਿਲਕੁਲ ਗਰਦਨ ਕਿੰਨੀ ਗੰਦੀ ਕਾਲੀ ਕੀਤੀ ਪਈ ਹੁੰਦੀ। ਹਨਾ। ਪੈਰ ਅੰਨੇ ਹੁੰਦੇ ਆ ਮਤ ਸਫਾਈ ਤਾਂ ਹਰ ਇੱਕ ਚੀਜ਼ ਦੀ ਆਪਣਾ ਸਰੀਰ ਵੀ ਜਿਹੜਾ ਇੱਕ ਮੰਦਿਰ ਦੀ ਤਰ੍ਹਾਂ ਉਹਨੂੰ ਵੀ ਸਾਫ਼ ਰੱਖੋ।
ਬਿਲਕੁਲ -ਬਿਲਕੁਲ -ਬਿਲਕੁਲ ਹੁਣ ਇਹ ਥੋੜ੍ਹੀ ਹੈਗਾ ਕਿ ਅਸੀਂ, ਮੇਕਅਪ ਕਰ ਲਿਆ ਤੇ ਅਸੀਂ ਬਟ ਮੇਕਅਪ ਦੇ ਵਿੱਚ ਤਾਂ ਅਸੀਂ ਆ। ਤੁਸੀਂ ਆਪਣਾ ਮੂੰਹ ਉੱਪਰੋਂ ਦੀ ਸਹੀ ਕਰ ਲਓਗੇ ਹੱਥ ਕਿਵੇਂ ਛਪਪਾਓਗੇ ਪੈਰ ਕਿਵੇਂ
ਪੈਰ ਕਿਵੇਂ ਛੁਪਾਓਗੇ ਅੱਡੀਆਂ ਫਟ ਟੀਆਂ ਮਤਲਬ ਇੰਨੇ ਗੰਦੇ ਪੈਰ ਪਤਾ ਨੀ ਕਿਵੇਂ ਮਤਲਬ ਐਨੀ ਏਜ ਚ ਵੀ ਨੀ ਬੰਦੇ ਨੂੰ ਸਮਝ ਆਈ ਫੇਰ ਬੱਚੇ ਵੀ ਉਸ ਪਰਵਮੁੰ ਹੁੰਨ।
ਹਾਂ। ਬਿਲਕੁਲ -ਬਿਲਕੁਲ ਉਹਨਾਂ ਨੂੰ ਦੇਖੋ ਆਪਣੇ ਉੱਤੇ ਧਿਆਨ ਹੈਗਾ ਬੱਚਿਆਂ ਉੱ ਤੇ ਧਿਆਨ ਹੀ ਨੀ ਰੱਖਣਾ ਕਿ ਮੈਂ ਬੱਚੇ ਨੂੰ ਸਾਫ਼ ਕਰਨਾ ਨੁਆਉਣਾ ਧਆਣਾ ਇਹ ਵੀ ਤੇ ਗੱਲ ਹੈਗੀ ਹੈ ਨਾ
ਉਓਹੀ ਹੈ ਵੀ ਫੇਸ ਆਪਣੇ ਤੇ ਪਾਊਡਰ ਲਗਾ ਲਿਆ ਤੁਸੀਂ ਲਿਪਸਟਿਕ ਲਗਾ ਲਈ ਬਿੰਦੀ ਲਗਾ ਲਈ ਉਹਦੇ ਨਾਲ ਥੋੜ੍ਹੀ ਨਾ ਸਫ਼ਾਈ ਹੋ ਗਈ ਵੀ ਤੁਸੀਂ ਸੋਹਣੇ ਕੱਪੜੇ ਪਾ ਲਏ। ਸਰੀਰ ਆਪਣੇ ਵੀ ਸਰੀਰ ਦਾ ਧਿਆਨ ਰੱਖੋ ਬੱਚਿਆਂ ਦਾ ਵੀ ਅੱਗੇ ਧਿਆਨ ਰੱਖੋ।
ਹਾਂਜੀ -ਹਾਂਜੀ। ਦੇਖੋ ਇਹ ਵੀ ਤਾਂ ਹੁਣ ਮਤਲਬ ਪੇਰੈਂਟਸ ਤੇ ਹੁੰਦਾ ਹਨਾ ਬਈ। ਹੁਣ ਮੰਮੀਆਂ ਤੇ ਹੁੰਦਾ ਆ। ਕਿ ਜਿਵੇਂ ਦੇ ਉਹ ਕਰਨਗੇ ਉਵੇ ਤਾਂ ਕਰਨਗੇ ਹੁਣ ਅਸੀਂ ਆਪਣੇ ਤੇ ਸਾਰਾ ਧਿਆਨ ਦੇ ਦੀਈਏ ਹਨਾ।
ਹਮ, ਮੈਂ ਸਕੂਲ ਚ ਦੇਖਿਆ ਸੀ ਨਾ ਮੈਂ ਟੀਚ ਕਰਦੀ ਸੀ ਮੈਂ ਦੇਖਿਆ ਵੀ ਬੱਚਿਆਂ ਨੂੰ ਮੈਂ ਫੇਰ ਮਤਲਬ ਪੇਰੈਂਟਸ ਨੂੰ ਵੀ ਮੈਸੇਜ ਕਰਨਾ ਕਈ ਵਾਰ ਫੋਨ 'ਤੇ ਕਈ ਵਾਰ ਡਾਇਰੀ 'ਚ ਨੋਟ ਲਿਖ ਕੇ ਭੇਜਣਾ ਬੱਚਿਆਂ ਦੇ ਐਡੇ ਗੰਦੇ ਗੰਦੇ ਨੇਲਜ਼ ਮੱਚੇ ਬਲੈਕ ਬਲੈਕ ਹੋਏ ਹੋਏ ਮਿੱਟੀ ਗੰਦ ਫਸਿਆ ਹੋਇਆ ਕੰਨ ਇੰਨੇ ਗੰਦੇ ਬੱਚੇ ਬੱਚਿਆਂ ਦੇ ਮਤਲਬ ਗਰਦਨਾ ਕਾਲੀਆਂ ਪਈਆਂ ਹਨਾ ਯੂਨੀਫੋਮ ਤੁਸੀਂ ਪ੍ਰੈਸ ਨਹੀਂੀ ਕਰਕੇ ਭੇਜ ਰਹੇ ਦੇਖੋ ਵੀ ਕਿੰਨਾ ਮਤਲਬ ਉਹੀ ਹੈ ਵੀ ਸਾਫ਼ ਸਫ਼ਾਈ ਦਾ ਧਿਆਨ ਤਾਂ ਰੱਖੋ ਨਾ ਬੱਚੇ ਨੂੰ ਤੁਸੀਂ ਭੇਜ ਰਹੇ ਹੋ ਕੁੱਛ ਸਿੱਖਣ ਲਈ ਆ ਰਿਹਾ ਛੇ ਘੰਟੇ ਤੇ ਉਹਨੇ ਉੱਥੇ ਰਹਿਣਾ ਸਕੂਲ ਦੇ ਵਿੱਚ ਉਹ ਮਤਲਬ ਐਕਟਿਵ ਤਾਂ ਹੋਊ ਬੱਚੋ ਜੀ ਸਾਫ਼ ਸੁਥਰਾ
ਬਿਲਕੁਲ ਹਾਂਜੀ ਹਾਂਜੀ ਹੁੰਦਾ ਆ ਚਲੋ ਛੋਟੇ ਬੱਚੇ ਨੂੰ ਨਾ ਉਹਓਨੀ ਦੇ ਤ ਅਹਿਸਾਸ ਨਹੀਂ ਹੁੰਦਾ ਜਦੋਂ ਬੱਚਾ ਵੱਡਾ ਹੋਣ ਲੱਗ ਜਾਂਦਾ ਨਾ ਉਹਨੂੰ ਫੇਰ ਉਹ ਚੀਜ਼ ਾਂ ਬਾਰੇ ਅਹਿਸਾਸ ਹੁੰਦਾ ਕਿ ਨਹੀਂ ਹਨਾ ਕਿ ਮੈਂ ਕਿਹਿੰਦਾ ਕਿਉਂ ਮੈਂ ਗੰਦਾ ਕਿਉਂ ਆ
ਪਤਾ ਇੱਕ ਬੱਚਾ ਇੱਕ ਦੇਖੋ ਬੱਚਾ ਵੀ ਲਾ ਲਓ ਚਾਹੇ ਤੁਸੀਂ ਬੜੇ ਵੀ ਲਗਾ ਲਓ ਇੱਕ ਬੰਦਾ ਵਧੀਆ ਡਰੈਸਅਪ ਹੋਇਆ ਹੋਇਆ ਇੱਕ ਬੰਦਾ ਗੰਦਾ ਜਿਹਾ ਬਣਿਆ ਹੋਇਆ ਹਨਾ ਮੈਂਲੇ ਕੋ ਚਲੇਦੇ ਕੱਪੇ ਕਪੜਿਆ ਮਤਲਬ ਜਿਹੜਾ ਵਧੀਆ ਡੈਸਅਪਇ ਉਹਦਾੰਨਾ ਕਨਫੀਡੈਂਸੁੰਦਾ ਹੈ ਹੀ ਤੇ ਦੂਸਰੇ ਤਾਂ ਹੁੰਦਾ ਹੀ ਨੀ ਤਾਂ ਬ ਵਿਚਾਰਾ ਸ਼ਰਮਾਉਂਦਾ ਹੀ ਲੋਕੂ
ਡਰਦਾ ਹੀ ਰਹਿੰਦਾ ਨਾ ਕਿਤੇ ਮਤਲਬ ਮੈਨੂੰ ਨਾ ਫੜ ਲੈਣ ਸਕੂਲਾਂ ਦੇ ਵਿੱਚ ਜ਼ਿਆਦਾ ਹੀ ਏਦਾਂ ਹੁੰਦਾ ਸੀ ਗੰਦੀ ਯੂਨੀਫਾਰਮ ਹੋਏ ਹਾਏ ਚੈੱਕ ਹੋਣੀ ਆ ਮੈਨੂੰ ਬਾਹਰ ਕੱਢ ਦੇਣਗੇ ਮੈਨੂੰ ਪਨੀਿਸ਼ ਕਰ ਦੇਣਗੇ ਇੱਦਾਂ ਕਰ ਦੇਣਗੇ ਹਨਾ ਬੱਚਿਆਂ ਨੂੰ ਤਾਂ ਫੇਰ ਹੁੰਦਾ ਬ ਚਲੋ ਬੱਚਿਆਂ ਦਾ ਫੇ ਕੀ ਕਸੂਰ ਕਸੂਰ ਉਹਨਾਂ ਦੀ ਮੰਮੀਆਂ ਦਾ ਨਾ ਜੋ ਉਹਨਾ ਨੂੰ ਤਿਆਰ ਕਰਕੇ ਨਹੀਂੀ ਸਹੀ ਤਰੀਕੇ ਨਾਲ ਭੇਜਤੀਤੀਆਂ ਕੁਛ ਨੀ ਕਰਦੀ ਪਈਆਂ ਹਰ ਇੱਕ ਚੀਜ਼ ਤੇ ਕਲੀਨਨੈਸ ਹੋਣਾ ਬਹੁਤ ਜ਼ਰੂਰੀ ਆ ਤੁਸੀਂ ਸਕੂਲ ਦੇਖਲੋ ਹਨਾ ਜਿਵੇਂ ਹੁਣ ਸਾਨੂੰ ਅਗਰ ਅਸੀਂ ਬੱਚਿਆਂ ਨੂੰ ਆਦਤ ਪਾਈ ਦੀ ਹੋਏਗੀ ਕਰੇ ਸਾਰਾ ਨੀਟ ਐਂਡਲੀ ਹਰ ਇੱਕ ਚੀਜ਼ ਕਰਨ ਦੀ ਹਨਾ ਜਿਵੇਂ ਅਸੀਂ ਬੱਚਿਆਂ ਨੂੰ ਆਦਤ ਪਾ ਕਿ ਰੋਟੀ ਪਾਣੀ ਖਾਧੀਏ ਬਰਤਨ ਚੁੱਕ ਕੇ ਕਿਚਨ ਚ ਛੱਡ ਕੇ ਆਉਓ ਹਨਾ ਬਾਕੀ ਤਾਂ ਕਈ ਵ ਹਦੇ ਨੇ ਜਿੱਥੇ ਰੋਟੀ ਖਾਧੀ ਉਥੇ ਭਾਂਡੇ ਉੱੇ ਲੰੇ ਪੈ ਗ ਸਾਰਾ ਕੁਛ ਕਰ ਲਿਆ ਹਨਾ ਹੁਣ ਤੁਸੀਂ ਸਕੂਲ ਸ਼ੋ ਸਕੂਲ ਚ ਤੁਸੀਂ ਬੈਠੇ ਹੋ ਬੈਂਚ ਤੇ ਹੈਾ ਤੁਸੀਂ ਅਗਰ ਪੈਨਸਿਲ ਸ਼ੋਪ ਕਰਨੀ ਅਗਰ ਤੁਸੀਂ ਕਰਕੇ ਉੱਥੇ ਹੀ ਗਾ ਸੁੱਟਦੇ ਪਏ ਹੋ ਕੁਛ ਖਾਧਾ ਉੱਥੇ ਰਹਿਪਰ ਛੋੜ ਤ ਕੁਛ ਕਰਤਾ ਹੁਣ ਟੀਚਰਸ ਤੇ ਇਹੀ ਚੀਜ਼ ਕਹਿਣਗੇ ਨਾ ਬਾਈ ਤੁਸੀਂ ਘਰੇ ਘਰੇ ਵੀ ਏਦਾਂ ਕਰਦੇ ਹੋ ਤੁਹਾਡੀ ਮੰਮੀ ਪਾਪਾ ਏਦਾਂ ਹੀ ਕਰਦੇ ਨੇ
ਪੇਰੈਂਟਸ ਦੇ ਵੀ ਨਾਲ ਇਨਸਲਟ ਨਾ
ਹਾਂਜੀ ਹਾਂਜੀ
ਹਮ ਹਮ ਗਲੀਆਂ ਚ ਦੇਖਲੋ ਲੋਕ ਕਿੰਨਾ ਗੰਦ ਪਾਉਂਦੇ ਨੇ ਸਾਡੇ ਇੱਥੇ ਗਲੀ ਚ ਪਤਾ ਨੀ ਕੌਣ ਕਚਰਾ ਸਿਿਰ ਜਾਂਦਾ ਹੁੰਦਾ ਸੀ
ਅੱਛਾ
ਤਿੰਨ ਘਰਾਂ ਦੇ ਇੱਥੇ ਕੈਮਰੇ ਲੱਗੇ ਹੋਏ ਆ ਫਿਰ ਅਸੀਂ ਦੇਖਿਆ ਉਹਨੂੰ ਡਾਂਟਿਆ ਫਿਰ ਅਸੀਂ ਕਮੇਟੀ ਵਾਲੇ ਨੂੰ ਕੰਪਲੇਂਟ ਪਾਈ ਵੀ ਦੇਖੋ ਉਹ ਵੀ ਐਵੇਂ ਐਵੇਂ ਕਰਕੇ ਕੇ ਇੱਥੇ ਖਾਲੀ ਪਲਾਟ ਨੇ ਘਰ ਦੇ ਨਾਲ ਹੀ ਉੱਥੇ ਕਚਰਾ ਸੇੜਦੇ ਹੁੰਦੇ ਨੇ ਵੀ ਸਾਨੂੰ ਸਮੈਲ ਆਉਂਦੀ ਹੈ ਹਨਾ ਸੱਲ ਬਿਮਾਰੀਆਂ
ਬਿਲਕੁਲ ਬਿਲਕੁਲ ਇਹ ਛੋਟੀ ਛੋਟੀ ਚੀਜ਼ਾਂ ਦੇ ਨਾਲ ਤੇ ਇੰਨੀ ਵੱਡੀ ਵੱਡੀ ਬਿਮਾਰੀ ਫੈਲ ਜਾਂਦੀ
ਸਹੀ ਗੱਲ ਫੇਰ ਉਹ ਆਏ ਉਹ ਚਕ ਕੁੱਤੇ ਪਤਾ ਡਾਈਪਰ ਫਾੜ ਦਿੰਦੇ ਸੀ ਬੱਚਿਆਂ ਦੇ ਸੜਕਾਂ ਤੇ ਮਤਲਬ ਘਸੀਟ ਕੇ ਲੈ ਜਾਂਦੇ ਸੀ ਵੀ ਤੁਸੀਂ ਦੱਸੋ ਵੀ ਥੋੜਾ ਬੰਦੇ ਨੂੰ ਤਮੀਜ਼ ਹੋਣੀ ਚਾਹੀਦੀ ਤੁਸੀਂ ਕੋਈ ਬੰਦਾ ਰਹਿ ਰਿਹਾ ਉਹਦੇ ਨਾਲ ਤੁਸੀਂ ਖਾਲੀ ਪਲੋਟ ਚ ਕਚਰਾ ਸਿੱਟ ਕੇ ਜਾ ਰਹੇ ਹੋ ਹਨਾ
ਹਾਂਜੀ ਹਾਂਜੀ
ਡਸਟਬਿ ਲਗਾਇਆ ਉਹਨਾਂ ਵਿੱਚ ਸੁੱਟ ਤੁਸੀਂਚਰਾ ਇੱਥੇ ਕਿਉਂ ਸੁੱਟ ਕੇ ਜਾ ਰਹੇ ਹੋ ਥੋੜ੍ਹਾ ਅੱਗੇ ਚਲੇ ਜਾਓ ਡਸਟਬਿਨ ਚ ਪਾਦੋ ਫਿਰ ਅਸੀਂ ਕੰਪਲੇਂਟ ਕੀਤੀ ਨਾ ਫੇਰ ਉਹ ਆਏ ਮਤਲਬ ਉਹਨਾ ਨੇ ਆ ਕੇ ਕੇ ਫੇਿਰ ਉਹ ਉੱਥੇ ਪੋਸਟਰ ਹੀ ਲਗਾ ਕੇ ਫੇਿਰ ਇੱਕ ਕਚਰਾ ਜਿਹੜਾ ਪਕੜਿਆ ਤ ਖੇਡਦਾ ਉਹ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਮੈਂ ਕਿਹਾ ਇਹ ਵਧੀਆ ਕੀਤਾ ਤੁਸੀਂ ਕਹਿੰਦੇ ਅਸੀਂ ਐਵੇਂ ਲਗਾ ਦਿੰਦੇ ਆਾਂ ਜਿੱਥੇ ਪਲਾਟ ਵਗੈਰਾ ਵਿਚਾਹੇ ਕਿਸ ਦੇ ਨਾਲ ਕਲੋਨੀ ਜਿੱਥੇ ਕਿਤੇ ਸੁੱਟਦਾ ਕੋਈ ਅਸੀਂ ਐਵੇਂ ਲਗਾ ਦਿੰਦੇ ਆ ਕਹਿੰਦੇ ਮੈਂ ਕਿਹਾ ਇਹ ਵਧੀਆ ਤੁਸੀਂ ਕੰਮ ਕੀਤਾ
ਬਿਲਕੁਲ ਬਿਲਕੁਲ ਮ ਤਾਂ ਗੱਲ ਸਹੀ ਕੀਤੀ ਤੁਸੀਂ ਤੇ ਏਦਾਂ ਹੋਣਾ ਵੀ ਚਾਹੀਦਾ ਆ ਪਤਾ ਵੀ ਹੋਣਾ ਚਾਹੀਦਾ ਲੋਕਾਂ ਨੂੰ ਬਟ ਲੋਕ ਨਾ ਸਮਝ ਦੇਖੋ ਜਿਵੇਂ ਕਹਿੰਦੇ ਆ ਨਾ ਮੈਂ ਤੁਹਾਨੂੰ ਜਿਵੇਂ ਇਗਜ਼ਾਮਪਲ ਦਿੱਤੀ ਜਿੱਥੇ ਲਿਖਿਆ ਹੁੰਦਾ ਕਿ ਇੱਥੇ ਕੂੜਾ ਨਹੀਂ ਸੁੱਟਣਾ ਬਟ ਚੌਥੇ ਹੀ ਗੰਦ ਪਾਉਂਦੇ ਹਗੇ ਦੇਖੋੁਣ ਸੁੱਟਣ ਵਾਲਿਆਂ ਨੂੰ ਵੀ ਸ਼ਰਮ ਚਾਹੀਦੀ ਹੈ ਨਾ
ਹਾਂ ਸਹੀ ਗੱਲ ਹੈ
ਕਿ ਉਹ ਸੁੱਟੇ ਜਾਂ ਨਾ ਸੁੱਟੇ ਉਹਨੂੰ ਵੀ ਤਾਂ ਸ਼ਰਮ ਚਾਹੀਦੀ ਹੈ ਬ ਲੋਕਾਂ ਨੂੰ ਸ਼ਰਮ ਨੀ ਹੈਗੀ ਨਾ
ਹਮ ਉਹ ਇਹ ਵੀ ਤਾਂ ਸਾਨੂੰ ਖੁਦ ਨੂੰ ਆਪ ਆਪਣੇ ਆਪ ਹੀ ਧਿਆਨ ਰੱਖ ਰੱਖਣਾ ਪੈਣਾ ਸਾਫ਼ ਸਫ਼ਾਈ ਦਾ
ਹਾਂਜੀ ਹਾਂਜੀ
ਹਮ ਘਰ ਚ ਵੀ ਨੇੜ ਗੜੇ ਵੀ
ਹਾਂਜੀ ਹਾਂਜੀ ਸਾਡੇ ਹੱਥ ਹੀਏ ਸਾਰਾ ਕੁਛ ੱ ਅਸੀਂ ਕਿਸੇ ਦੇ ਹੱਥ ਥੋੜ੍ਹੀ ਦੇ ਸਕਦੇ ਹਾਂ ਹਾਂਜੀ ਬਾਕੀ ਤੁਸੀਂ ਕੋਸ਼ਿਸ਼ ਕਰਨਾ ਮਤਲਬ ਅ ਕੋਲ ਰੱਖਣ ਦੀ ਸਾਫ਼ ਰੱਖਣ ਦੀ ਮੈਂ ਵੀ ਇੱਥੋਂ ਦੀ ਰੱਖਾਂਗੇ ਅ ਇੱਕ ਨਾ ਇੱਕ ਕਮੇਟੀ ਜੀ ਬਣਾ ਲਾਂਗੇ ਅਸੀਂ ਉੱਥੇ ਸਾਰਿਆਂ ਨੂੰ ਨੂੰ ਇਨਫੋਰਮ ਕਰਦਾਂਗੇ ਠੀਕ ਹੈ
ਹਾਂਜੀ ਹਾਂਜੀ ਠੀਕ ਹੈ ਠੀਕ ਹੈ ਚਲੋ ਫੇਰ ਗੱਲ ਕਰਦੇ ਹ ਸਤਿ ਸ੍ਰੀ ਅਕਾਲ ਜੀ
ਜਾ